ਆਂਦਾ ਜੀ।
ਸਤਿ ਸ਼੍ਰੀ ਕਾਲ ਜੀ। ਹੋਰ ਕੀ ਹਾਲ ਏ, ਸਭ ਵਧੀਆ?
ਮੈਂ ਵਧੀਆ, ਤੁਸੀਂ ਦੱਸੋ?
ਬਸ ਬਸ ਮੈਂ ਵੀ ਵਧੀਆ, ਮੈਂ ਬਸ ਕੁਛ ਨੀ। ਮੈਂ ਬੈਠੀ ਸੀ ਮੈਂ ਕਿਆ ਚਲੋ ਥੋਡੀ ਔਨਲਾਈਨ ਸ਼ੋਪਿੰਗ ਕਰ ਲੈਂਣੇ ਆਂ। ਮੈਂ ਚਲੋ ਤੁਹਾਨੂੰ ਵੀ ਪੁੱਛ ਲੈਣੇ ਆ।
ਹੂੰ ਹੂੰ।
ਹਾਂਜੀ, ਨਹੀਂ ਨਹੀਂ ਮੈਂ ਤਾਂ ਔਫਲਾਈਨ ਈ ਕਰਦੀ ਆਂ। ਬਸ ਅੱਜ ਨਾ ਥੋੜਾ ਜਾ ਆਲਸ ਪੈ ਰਿਆ ਸ ਨਾਲੇ ਗਰਮੀ ਵੀ ਇੰਨੀ ਹੋਗੀ ਆ।
ਹਾਂ ਬਾਹਰ ਤੇ ਨਿਕਲਣ ਤੇ ਮਨ ਨੀ ਕਰ ਰਿਆ, ਜੋ ਵੀ ਚੀਜ਼ ਮੰਗਾਣੀ ਬੰਦਾ ਔਨਲਾਈਨ ਮੰਗਾ ਲੇ, ਜੈਦਾ ਵਧੀ ਆ।
ਹਾਂਜੀ ਹਾਂਜੀ, ਨਾਲੇ ਨਾ ਘਰੇ ਥੋੜਾ ਫੰਕਸ਼ਨ ਸੀ। ਤੇ ਮੈਂ ਕਿਆ ਥੋੜ੍ਹੀ ਜਵੈਲਰੀ ਮੰਗਵਾਣੀ ਆ ਥੋੜ੍ਹੀ ਅ ਚੱਪਲਾਂ-ਚੁੱਪਲਾਂ ਦੇਖਣੀ ਸੀ, ਤੇ ਮੈਂ ਕਿਆ, ਮੈਂ ਔਨਲਾਈਨ ਦੇਖ ਲੈਣੀ ਆਂ।
ਅੱਛਾ ਅੱਛਾ।
ਹਾਂਜੀ।
ਅੱਛਾ, ਤੇ ਕਿੱਦਾਂ ਮੰਗਾਯੈ ਫੇਰ ਅੱਛਾ ਲੱਗਿਆ।
ਨਹੀਂ ਹਾਲੇ ਤੱਕ ਤੇ ਕੁਛ ਨੀ ਮੈਨੂੰ ਨਾ ਸਮਝ ਹੀ ਨੀ ਆ ਰੀ ਸੀ ਮੈਂ ਕਿਆ ਚਲੋ ਤੁਹਾਡੇ ਨਾਲ ਗੱਲ ਕਰਦੀ ਆਂ। ਤੁਹਾਨੂੰ ਪੁੱਛਦੀ ਆਂ, ਤੁਹਾਨੂੰ ਕੋਈ ਸਾਈਡ ਬਾਰੇ ਪਤੈ, ਤੁਸੀਂ ਜੈਦਾ ਕਿਤੇ ਪ੍ਰੈਫਰ ਕਰਦੇ ਔ ਔਨਲਾਈਨ ਤੇ
ਨਹੀਂ ਮੈਂ ਜੈਦਾਤਰ ਔਨਲਾਈਨ ਤੇ ਈ ਕਰਦੀ ਆਂ। ਮੈਂ ਔਨਲਾਈਨ ਹੀ ਸੂਟਸ, ਔਨਲਾਈਨ ਹੀ ਸਲੀਪਰਸ ਔਨਲਾਈਨ ਈ ਸਾਰੇ ਮਤਲਬ ਨਾਈਟ ਸੂਟਸ ਵਗੈਰਾ, ਸਭ ਜੈਦਾਤਰ ਔਨਲਾਈਨ।
ਅੱਛਾ, ਤੁਸੀਂ ਔਨਲਾਈਨ ਜੈਦਾ ਕਰਦੇ ਓ ਅੱਛਾ ਅੱਛਾ। ਚਲੋ ਸਹੀ ਹੈ ਅਪਣਾ ਅਪਣਾ ਸਭ ਦਾ ਹੁੰਦ ਦੈ, ਯਾਰ ਮੈਂ ਪਤਾ ਕੀ ਹੋਯਾ ਸੀ ਏਕ ਵਾਰੀ ਨਾ ਏ ਆਨਲਾਈਨ ਔਨਲਾਈਨ ਕੁਛ ਮੰਗਵਾਇਆ ਤੇ ਮੈਂ ਚੱਲ ਨਾ ਕੁਛ ਮੰਗਵਾਦੀ ਹਾਂ ਅਤੇ ਮੈਨੂੰ ਨਾ ਬੜੀ ਨਾ ਉਹ ਪਸੰਦ ਆ ਗਈ ਉਹ ਸੀ ਲੈਗਿੰਗ ਸੀ ਲੌਂਗ ਫਰੋਕ ਦੀ ਨਾ ਨੀਚੇ ਪਾਣ ਲਈ ਮੈਂ ਕਿਹਾ ਚੱਲ ਮੈਂ ਮੰਗਵਾ ਦੇਖਦੀ ਹਾਂ ਕਿੱਦਾਂ ਦੀ ਨਾਲੇ ਨਾ ਕੋਬੋ ਮਿਲਦਾ ਵਾ ਅਸੀ ਮੈਂ ਸਗੋਂ ਹੋਰ ਖੁਸ਼ ਹੋ ਗਈ ਮੈਂ ਚੱਲ ਮੈਨੂੰ ਦੋ ਮਿਲ ਜਾਣਗੀਆਂ ਮੇਰਾ ਟਾਈਮ ਨਿਕਲ ਜਾਊਗਾ ਤੇ ਜਦੋਂ ਮੈਂ ਉਹ ਸਾਈਡ ਤੋਂ ਮੰਗਵਾਈ ਤੇ ਜਦੋਂ ਘਰ ਆਈ ਜਦੋਂ ਮੈਂ ਉਹਨੂੰ ਖੋਲ੍ਹ ਲਿਆ ਤੁਸੀਂ ਮੰਨੋ ਝੂਠ ਲੈਗਿੰਗ ਬੱਚੇ ਦੀ ਲੈਗਿੰਗ ਨਿਕਲੀ ਜਿਹੜੇ ਕਿ ਦੋ ਤਿੰਨ ਸਾਲ ਦੇ ਬੱਚੇ ਨੂੰ
ਹਾਂ ਕਈ ਸਾਈਜ਼ ਨਾ ਗਲਤ ਨੇ ਹਾਂ ਤੇ ਤੁਸੀਂ ਰਿਟਨ ਕਰਤਾ ਕਰ ਦਿੰਦੇ।
ਉੱਥੇ ਰਿਟਰਨ ਦਾ ਓਪਸ਼ਨ ਹੀ ਨਹੀਂ ਸੀ ਨਾਲੇ ਉੱਥੇ ਸੀ ਓ ਡੀ ਵਾਲਾ ਵੀ ਆਪਓਪਸ਼ਨ ਨਹੀਂ ਸੀ ਸੀ ਉੱਥੇ ਔਨਲਾਈਨ
ਨਹੀਂ ਮੈਂ ਏਦਾਂ ਨਹੀਂ ਕਰਦੀ ਜਾਤੀ ਕਟਨ ਦਾ ਨਾ ਹੋਵੇ ਜਾਂ ਸੀਓ ਡੀ ਨਾ ਹੋਵੇ ਮੈਂ ਜ਼ਿਆਦਾਤਰ ਸੀਓਡੀ ਔ ਰਿਟਰਨ ਦਾ ਪਸ਼ਨ ਦੇਖ ਕੇ ਫਿਰ ਕਰਦੀ ਹਾਂ।
ਅੱਛਾ। ਉਹੀ ਨਾ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਅੱਜ ਕੱਲ੍ਹ ਨਾ ਇੱਕ ਸਾਈਡ ਜਿਵੇਂ ਹੁੰਦੀ ਆ ਨਾ ਉਹਦੀ ਹਜ਼ਾਰ ਸਾਈਡਾਂ ਆ ਗਈ
ਹਜ਼ਾਰ ਸਾਈਡਾਂ ਆਉਂਦੀਆਂ ਨੇ ਬਿਲਕੁਲ ਜੀ ਬਿਲਕੁਲ। ਹਰ ਚੀਜ਼ ਦੀਆਂ ਦੋ ਦੋ ਤਿੰਨ ਤਿੰਨ ਸਾਈਡ ਆ ਹੁਣ ਮੀਸ਼ੋ ਦੋ ਦੋ ਹੋ ਗਏ ਨੇ ਫਲਿੱਪਕਾਰਟ ਦੋ ਦੋ ਹੋ ਗਏ ਨੇ।
ਬਿਲਕੁਲ, ਬਿਲਕੁਲ, ਦੇਖੋ ਸਾਨੂੰ ਨਾ ਪਤਾ ਵੀ ਨਹੀਂ, ਹਾਂਜੀ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅ ਸਹੀ ਹੈ ਕੀ ਹੈ ਫੇਕ ਕੇ ਕਿਉਂਕਿ ਇਹ ਸਾਨੂੰ ਤਾਂ ਸਿਰਫ ਨੋਰਮਲੀ ਇਹ ਚੀਜ਼ ਹੁੰਦੀ ਹੈ ਕਿ ਆਪਾਂ ਦੇਖਦੇ ਹੈ ਹੈ ਨਾ ਆਪਣਾ ਸਾਰਾ ਡਿਟੇਲ ਪਾਣੀ, ਆਡਰ ਕਨਫਰਮ ਹੋ ਜਾਂਦਾ ਹੈ। ਉੱਧਰ ਵੀ ਇਹੀ ਚੀਜ਼ਾਂ ਆ ਤੇ ਨੇ, ਫਿਰ ਨਾ ਇੱਦਾਂ ਫਿਰ ਮੈਨੂੰ ਥੋੜਾ ਜਿਹਾ ਨਾ ਫਿਰ ਮੈਂ ਡਾਰੀ ਗਈ ਸੀ ਮੈਂ ਕਿਹਾ ਯਾਰ ਮੈਂ ਥੋੜ੍ਹਾ ਜਿਹਾ ਨਾ ਹਟ ਤੇ ਕੀ ਕਰਿਆ ਕਰਾਂਗੀ, ਕਿਸੇ ਲਈ ਕੋਈ ਐਮਰਜੈਂਸੀ ਸੀ ਹੋ ਗਏ ਫਿਰ ਮੈਂ ਕਿਸੇ ਤੋਂ ਪੁੱਛ ਕੇ ਹੁਣ ਜਿਵੇਂ ਮੈਂ ਲੈਣਾ ਸੀ ਚਲੋ ਮੈਂ ਕਿਹਾ ਤੁਹਾਨੂੰ ਪੁੱਛ ਲਵਾਂ, ਕੀ ਤੁਸੀਂ ਕਹਿੰਦੇ ਹੋ ਕਿੱਦਾਂ ਤੁਹਾਡੀ ਰਾਏ ਹੋਏਗੀ।
ਹਾਂਜੀ ਵੈਸੇ ਤਾਂ ਮੈਂ ਮੀਸ਼ੋ ਕਟੀ ਪੈਪਰ। ਕਰਦੀ ਹਾਂ ਬਟ ਇੱਕ ਵਾਰ ਮੈਂ ਇੰਸਟਾਗ੍ਰਾਮ ਤੋਂ ਦੇਖ ਕੇ ਕਿਸੇ ਸਾਈਟ ਤੋਂ ਆਡਰ ਕੀਤਾ ਸੀਗਾ। ਉੱਥੇ ਮੇਰੇ ਨਾਲ ਵੀ ਫਰੋਡ ਹੋਇਆ ਸੀ, ਮੈਂ ਦੋ ਸੂਟ ਮੰਗਵਾਏ ਸੀ ਰੈਡੀਮੇਡ। ਔਰ ਉਹ ਮੰਨੋਗੇ ਕੀ ਆਇਆ ਸੀ। ਉਹ। ਜਿਵੇਂ ਬਹੁਤ ਪੁਰਾਣੀ ਪੁਰਾਣੀ ਸਾੜੀਆਂ ਹੁੰਦੀਆਂ, ਨੇ ਨਾ। ਸਾੜੀਆਂ ਵੀ ਮਤਲਬ ਇੰਨੀ ਪੁਰਾਣੀ। ਜਿਵੇਂ ਕੱਪੜੇ ਉਹ ਆ ਗਏ ਸੀ, ਬਟ ਫਿਰ ਮੈਂ ਤੇ ਮੇਲ ਵਗੈਰਾ ਪਾਈ, ਉੱਪਰ ਉਹਨਾਂ ਦੇ ਕਸਟਮਰ ਕੇਅਰ ਦਾ ਪਹਿਲੇ ਨੰਬਰ ਲੱਭਿਆ। ਫਿਰ ਮੇਲ ਕੀਤੀ। ਫਿਰ ਮੈਨੂੰ ਉਹ ਰਿਟਰਨ ਹੋ ਗਏ, ਮਤਲਬ ਪੈਸੇ ਮੇਰੇ ਵਾਪਿਸ ਆ ਗਏ ਸੀ। ਹਮ,
ਦੇਖੋ ਨਾ ਤੁਹਾਡਾ ਬਿਲਕੁਲ ਬਿਲਕੁਲ ਚਲੋ, ਤੁਸੀਂ ਤਾਂ ਵਧੀਆ ਕੀਤਾ, ਨਾ ਏਦਾਂ ਕਰ ਲਿਆ, ਸਾਡੇ ਨਾਲ ਏਦਾਂ ਦਾ ਹੋ ਗਿਆ ਕਿੰਨਾ ਮੈਂ ਥੋੜੀ ਜਿ ਨਾ ਡਰ ਗਈ ਸੀ, ਮੈਂ ਯਾਰ।
ਅੱਛਾ ਨਹੀਂ ਨਹੀਂ, ਮੈਂ ਤੇ ਬੜਾ ਹੀ, ਮੈਂ ਪਹਿਲੇ ਬਹੁਤ ਧਿਆਨ ਨਾਲ ਕਰਦੀ। ਜਿਆਦਾ ਮੇਰੇ ਨਾਲ ਫਰੋਟ ਨਾ ਮੈਂ ਬਹੁਤ ਧਿਆਨ ਨਾਲ ਕਰਦੀ ਹਾਂ, ਮੈਂ ਹਰ ਕਿਸੇ ਐਪ ਤੇ ਐਪ ਤੋਂ ਉਹ ਨੀ ਕਰਦੀ ਔਡਰ ਨੀ ਕਰਦੀ।
ਅੱਛਾ ਚਲੋ ਵਧੀਆ। ਲਿਆ ਨਾਲੇ ਮੈਂ ਤੇ ਪਤਾ, ਕੀ ਕਰਦੇ ਦੇਖੋ ਨਾਲੇ ਅਤੇ ਕੀ ਹੁੰਦਾ, ਔਨਲਾਈਨ ਔਫਲਾਈਨ ਦੇ ਵਿੱਚ ਕੀ ਕੀ ਚੱਕਰ ਰਹਿੰਦਾ ਆ, ਦੇਖੋ ਔਨਲਾਈਨ ਦੇ ਵਿੱਚ ਆਪਾਂ ਕੱਪੜਾ ਦੇਖ ਲੈਂਦੇ ਹਾਂ। ਸਾਨੂੰ ਪਸੰਦ ਆ ਜਾਂਦਾ ਆ। ਅਸੀਂ ਕਹਿਣਾ ਚੱਲ ਠੀਕ ਆ ਯਾਰ ਵਧੀਆ ਲੱਗਦਾ ਵੀ ਆਪਾਂ ਮੰਗਵਾ ਲੈਂਦੇ ਹਾਂ। ਕਿਸੇ ਵੇਲੇ ਚੀਜ਼ ਬਹੁਤ ਅੱਚੀ ਆਂਦੀ, ਕਿਸੇ ਵੇਲੇ ਸਾਡੇ ਨਾਲ ਥੋੜਾ ਫਰੋਡਟ ਹੋ ਜਾਂਦਾ ਔਫਲਾਈਨ ਦੇ ਵਿੱਚ ਇਏਦਾਂ ਰਹਿੰਦਾ ਹੈ ਜਿਵੇਂ ਆਪਾਂ ਮਾਰਕੀਟ ਜਾਂਦੇ ਹਾਂ, ਸਾਨੂੰ ਸੋ ਚੀਜ਼ਾਂ ਲੈਣੀਆਂ ਪੈਂਣਦੀਆਂ ਨੇ ਆਪਾਂ ਫਿਰ ਕਹਿੰਦੇ ਹ, ਚੱਲ ਹੁਣ ਅਸੀਂ ਆਏ ਹਾਂ, ਚੱਲ ਇਹ ਵੀ ਦੇਖ ਲੈਂਦੇ ਹਾਂ ਉਹ ਵੀ ਦੇਖ ਲੈਂਦੇ ਹਾਂ। ਕੱਪੜਿਆਂ ਦਾ ਇਹਦੇ ਵਿੱਚ ਬੜਾ ਵਧੀਆ ਤਰੀਕਾ। ਰਹਿੰਦਾ, ਆਪਾਂ ਹੱਥ ਲਾ ਕੇ ਦੇਖ ਸਕਦੇ ਹਾਂ, ਕੱਪੜਾ ਕਿਵੇਂ ਦਾ ਸਭ ਤੋਂ ਪਲੱਸ ਪੁਆਇੰਟ ਨਾ ਔਫਲਾਈਨ ਸ਼ੋਪਿੰਗ 'ਚ ਹੈਏ ਕਿ ਆਪਾਂ ਕੱਪੜੇ ਨੂੰ ਹੱਥ ਲਾ ਕੇ ਦੇਖ ਸਕਦੇ ਹਾਂ, ਕੱਪੜਾ ਸਾਡਾ ਫੈਬਰਿਕ ਵਧੀਆ ਏ ਖਰਾਬ ਤਾਂਤੇ ਨਹੀਂ ਹੋ ਜਾਏਗਾ ਦੇਖੋ, ਨਾਲੇ 'ਚ ਐ ਵੀ ਗੱਲ ਹੁੰਦੀ, ਆ ਅਸੀਂ ਅਗਰ ਸਾਨੂੰ ਘਰ ਆ ਕੇ ਪਸੰਦ ਨਹੀਂ ਆਉਂਦਾ।
ਹਾਂਜੀ ਹਾਂਜੀ ਹਾਂ, ਫਿਰ ਉਹੀ ਤੇ ਹੋ ਗਿਆ, ਨਾ ਫਲਾਈਨ ਫਿਰ ਸਾਡੇ ਦੋ ਚੱਕਰ ਲੱਗ ਗੇ। ਹਨਾ ਕਿ ਅਗਰ ਸਾਨੂੰ ਜਿਵੇਂ ਹੁ ਅਸੀਂ ਆਨਲਾਈਨ ਮੰ ਔਨਲਾਈਨ ਤੇ ਹੁੰਦਾ ਨਾ ਜਿਵੇਂ ਅਸੀਂ ਕੋਈ ਔਡਰ ਕੀਤ ਸਾਨੂੰ ਸਾਈਜ਼ ਛੋਟਾ ਆਇਆ ਜਾਂ ਸਾਨੂੰ ਪੂਰਾ ਨੀ ਆਇਆ ਸਾਨੂੰ ਪਸੰਦ ਨੀ ਆਇਆ। ਕਲਰ ਨੀ ਅੱਛਾ ਲੱਗਿਆ ਅਸੀਂ ਉਹਨੂੰ ਰਿਟਰਨ ਪਾ ਦਿਨੇ ਆ
ਹਾਂਜੀ
ਨਾ ਕੇ ਰਿਟਰਨ ਲੈ ਜਾਂਦਾ ਤੇ ਅਹ ਨਾਲ ਦੇ ਨਾਲ ਈ ਪੇਮੈਂਟ ਆ ਜਾਂਦ ਹੁਣ ਜਿਹੜੇ ਸ਼ੋਪਕੀਪ ਪਰ ਹੁੰਦਾ ਔਫਲਾਈਨ ਵਾਲਾ ਹੁੰਦਾ ਨਾ ਉਹ ਕੀ ਕਰਦੇ ਨੇ ਉਹ ਥੋੜਾ ਉਹ ਕਰਦੇ ਨੇ ਰੂਢਲੀ ਗੱਲ ਕਰਦੇ ਨੇ ਅਗਰ ਤੁਸੀਂ ਕੋਈ ਚੀਜ਼ ਲੈਣ ਜਾਓਗੇ ਨਾ ਉਹਨਾਂ ਦੀ ਟੋਕਿੰਗ ਹੋਰ ਤਰੀਕੇ ਦੀ ਹੋਏਗ ਹਨਾ ਤੇ ਅਗਰ ਅਸੀਂ ਚੇਂਜ ਐਕਸਚੇਂਜ ਕਰਨ ਜਾਵਾਂਗੇ ਉਹਨਾਂ ਦੀ ਟੋਕਿੰਗ ਹੋਰ ਤਰੀਕੇ
ਹੋਰ ਤਰੀਕੇ ਦੀ ਹੋਏਗੀ ਉਹ ਤਾਂ ਗੱਲ ਹੈਗੀ ਹੈਗੀ ਕਿ ਪਹਿਲੇ ਉਹਨਾਂ ਕੋਲ ਕਸਟਮਰ ਆਏਆ ਆ ਉਹਨਾਂ ਨੇ ਥੋੜ੍ਹਾ ਟਰੀਟ ਕੀਤਾ ਫਿਰ ਤੇ ਅਸੀਂ ਉਥੋਂ ਹੀ ਸਮਾਨ ਲੈ ਕੇ ਜਾ ਰਹੇ ਆਂ ਬਟ ਚਲੋ ਤੁਹਾਡੀ ਗੱਲ ਤਾਂ ਉਹ ਵੀ ਠੀਕ ਹੈਗੀ ਆ ਬਟ ਜਿਹੜੇ ਮੰਨ ਲਓ ਵੀ ਮਾਲੋ ਜਿਵੇਂ ਇੱਕ ਹੁੰਦਾ ਨਾ ਸਾਡਾ ਕਿ ਅਸੀਂ ਇੱਕ ਦੁਕਾਨ ਰੱਖੀਹੁੰਦੀ ਯਾਰ ਨਹੀਂ ਮੈਂ ਉਤੋਂ ਹੀ ਕੱਪੜਾ ਲੈਣਾ ਮੈਂ ਹੋਰ ਕਿਤੋਂ ਨ ਨਹੀਂ ਲੈ ਸਕਦੀ ਉਹ ਥੋੜੀ ਫਿਰ ਸਾਡੇ ਕੋਲ ਟਰੱਸਟ ਫੁੱਲ ਹੁੰਦੀਆਂ ਨੇ ਕਿ ਅਸੀਂ ਜਾ ਕੇ ਹੈ ਨਾ ਅਸੀਂ ਉਹਨਾਂ ਨੂੰ ਰਿਟਰਨ ਕਰਾਂਗੇ ਸਾਡੇ ਕੋਲ ਲੈ ਲੈਣਗੇ। ਮੈਂ ਤੁਹਾਨੂੰ ਓਦਾਂ ਗੱਲ ਕਰ ਰਹੀ ਹਾਂ ਕਿ ਕਈ ਕਈ ਔਨ ਲਈਨਾਂ ਦੇ ਵਿੱਚ ਨਾ ਜਦੋਂ ਸਾਨੂੰ ਨਹੀਂ ਕੁੱਛ ਪਤਾ ਲੱਗਦਾ ਸਾਡੇ ਮੰਨ ਲਓ ਉਹ ਗ਼ਲਤੀ ਨਾਲ ਹੈ ਨਾ ਆਪਾਂ ਅ ਮੰਗਵਾ ਲੈਂਨੇ ਆ ਤੇ ਉਹਨਾਂ ਕੋਲ ਆਪਸ਼ਨ ਨਹੀਂ ਹੁੰਦਾ ਨਾਲੇ ਹਰ ਇੱਕ ਦੀ ਨਾ ਪੋਲਿਸੀ ਵੱਖਰੀ ਵੱਖਰੀ ਹੁੰਦੀ ਹੈ ਜਿਵੇਂ ਕਈਆਂ ਦੀ ਹੁੰਦੀ ਏ ਰਿਟਰਨ ਕਰਨ ਦੀ ਫਾਈਵ ਡੇਜ਼ ਦੇ ਵਿੱਚ ਵਿੱਚ ਹਨਾ ਤੇ ਬਈ ਕਈਆਂ ਦੀ ਤਾਂ ਹੋਣਗੀਆਂ ਹਾਂਜੀ
ਅ ਅਲੱਗ ਅਲੱਗ ਹੁੰਦੀ ਹਮ ਹਾਂਜੀ ਹਾਂਜੀ ਪਰ ਸ਼ੋਪਕਿਪਰ ਵਾਲੇ ਤੇ ਮੈਕਸੀਮਮ ਦੋ ਜਾਂ ਤਿੰਨ ਦਿਨ ਹੀ ਦਿੰਦੇ ਨੇ ਉਸ ਤੋਂ ਜ਼ਿਆਦਾ ਤੇ ਉਹ ਮੈਨੂੰ ਲੈਂਗਦਾ ਨ ਐਕਸਚੇਂਜ ਕਰ ਸਕਦੇ ਨੇ। ੁਣ ਸਭ ਤੋਂ ਵੱਡਾ ਫਾਇਦਾ ਪਤਾ ਕੀ ਔਨਲਾਈਨ ਵਿੱਚ ਅਸੀਂ ਸਾਨੂੰ ਕੋਈ ਚੀਜ਼ ਅਗਰ ਪਸੰਦ ਨਹੀਂ ਆਈ ਹੈ ਉਹਨੂੰ ਰਿਟਰਨ ਪਾਉਦੇ ਹਾਂ ਸਾਡੇ ਕੋਲ ਪੈਸੇ ਆਉਂਦੇ ਨੇ ਹਨਾ ਬਟ ਅਸੀਂ ਅਗਰ ਸ਼ੋਪਕੀਪਰ ਨਾਲ ਐਕਸਚੇਂਜ ਕਰਨ ਜਾਵਾਂਗੇ ਉਹ ਕਦੇ ਪੈਸੇ ਪੈਸੇ ਰਿਟਰਨ ਨਹੀਂ ਦੇਗਾ ਪੈਸੇ ਰਿਟਰਨ ਨਹੀਂ ਦੇਗਾ ਉਹ ਸਾਨੂੰ
ਹਾਂਜੀ ਹਾਂਜੀ
ਹਮ ਹਨਾ ਉਹ ਸਾਨੂੰ ਜੀ ਜੀ ਐਕਸਚੇਂਜ ਕਰਕੇ ਦੇਗਾ ਪੈਸੇ
ਵਾਪਿਸ ਨਹੀਂੀ ਦੇਗਾ ਹਾਂ ਉਹ ਕਏਗਾ ਸਾਨੂੰ ਕਿ ਤੁਸੀਂ ਇਹ ਬਦਲੇ ਕੋਈ ਦੂਜੀ ਚੀਜ਼ ਦੇਖ ਲਓ ਹੈ ਦੂਜਾ ਸੂਟ
ਦ ਹਾਂ-ਹਾਂ, ਉਹ-ਉਹ ਸਾਨੂੰ, ਤ ਪਾ ਦਿੰਦੇ ਨੇ ਤੁਰੰਤ ਪਾ ਦਿੰਦੇ ਨੇ ਜਿਵੇਂ ਹੀ ਕੁਰੀਅਰ ਵਾਲਾ ਲੈ ਕੇ ਜਾਂਦਾ। ਉਹ ਤੁਰੰਤ ਆ ਜਾਣੇ ਨੈਕਸਟ ਡੇ ਜਾਂ ਸੇਮ ਡੇ,
ਹਾਂਜੀ-ਹਾਂਜੀ ਚਲੋ ਔਫ ਹਾਂਜੀ ਬਿਲਕੁਲ-ਬਿਲਕੁਲ-ਬਿਲਕੁਲ, ਔਨਲਾਈਨ ਦੇ ਵਿੱਚ ਸਾਨੂੰ ਮਤਲਬ ਮੈਂ ਨਾ ਮਤਲਬ ਮੈਂ ਨੀ ਮੇਰੇ ਬ੍ਰਦਰ ਨੇ ਏਦਾਂ ਕੀਤਾ ਸੀ। ਉਹਨਾਂ ਨੇ ਕੁਛ ਮੰਗਵਾਇਆ ਸੀ। ਅਤੇ ਉਹਨਾਂ ਦੀ ਨਾ ਸ਼ਾਇਦ ਜਿਵੇਂ ਆ ਆਪਾਂ ਸਾਨੂੰ ਥੋੜਾ ਕੈਸ਼ਬੈਕ ਮਿਲਦਾ ਨਾ ਔਨਲਾਈਨ ਚ ਹੀ,
ਜ ਹਾਂਜੀ,
ਉਹਨਾਂ ਦੇ ਐਪ ਤੇ ਉੱਤੇ ਹੀ ਕੋਪਨ ਚ ਪਾਤਾ ਸੀ ਅਗਰ ਤੁਸੀਂ ਕੱਲ ਨੂੰ ਕੋਈ ਚੀਜ਼ ਲੋਗੇ ਤੇ ਤੁਹਾਡੇ ਉਹਦੇ ਵਿੱਚੋਂ ਮਾਈਨਸ ਹੋ ਜਾਣਗੇ ਇਹ ਵੀ ਮੈਨੂੰ ਬੜਾ ਵਧੀਆ ਲੱਗਿਆ ਉਹਨਾਂ ਦਾ ਪੁਆਇੰਟ ਹੂੰ,
ਕਦੇ ਨੀ ਸਾਨੂੰ,
ਨਹੀਂ-ਨਹੀਂ-ਨਹੀਂ-ਨਹੀਂ ਕੁਛ ਨੀ ਐ ਸਾਨੂੰ ਉਦੋਂ ਹੀ ਮਿਲਦੇ ਨਾ ਜਿਵੇਂ ਮਤਲਬ ਕੋਈ ਫੈਸ ਹੁੰਦੇ ਆ ਨਾ, ਜਦੋਂ ਕੋਈ ਬੋਨਸ ਵਗੈਰਾ ਮਿਲਦਾ ਹਾਂ ਇਹ ਤਾਂ ਉਦਾਂ ਹੀ ਮਿਲਦਾ ਬਟ ਇਹਦੇ ਵਿੱਚ ਸਾਨੂੰ ਠੀਕ ਰਹਿੰਦਾ ਜਦੋਂ ਆਪਾਂ ਕੋ ਥੋੜ ਥੋੜੀ ਜਿਆਦਾ ਵੀ ਮਲਬਥੋੜੀ ਵੱਡੀ ਅਮਾਊਂਟ ਦੀ, ਸ਼ੋਪਿੰਗ ਕਰ ਲੈਂਦੇ ਸਾਨੂੰ ਤਾਂ ਵੀ ਕੁਛ ਨਾ ਕੁਛ ਫ੍ਰਰੀ ਮਿਲ ਜਾਂਦਾ ਬੈਗਸ ਮਿਲ ਜਾਂਦੇ।
ਹਾਂਜੀ-ਹਾਂਜੀ, ਉਹ ਆਪਣੇ ਉਹਦੇ ਵਾਸਤੇ ਪ੍ਰਮੋਟ ਕਰਨ ਵਾਸਤੇ ਆਪਣੀ ਸ਼ੋਪ ਨੂੰ ਆਪਣੇ ਕੰਮ ਨੂੰ ਉਹਨਾਂ ਨੇ ਬੈਗ ਬਣਾਏ।
ਬਿਲਕੁਲ-ਬਿਲਕੁਲ-ਬਿਲਕੁਲ, ਜਿਵੇਂ ਇੱਕ ਬਹੁਤ ਵਧੀਆ ਐਪ ਹੈਗੀਆਂ। ਉਹਤੋਂ ਤੁਸੀਂ ਨਾ ਕਾਫੀ ਸ਼ੋਪ ਮਤਲਬ ਸਾਡੇ ਨਾ ਮਤਲਬ ਰਿਲੇਟਿਵਜ਼ ਨਹੀਂ ਨੇ ਉਹਨਾਂ ਨੇ ਸ਼ੋਪ ਨਹੀਂ ਅਤੇ ਉਹ ਮੈਕਸੀਮਮ ਨਾ ਇੱਕ ਹੀ ਐਪ ਤੋਂ ਹਰ ਇੱਕ ਚੀਜ਼ ਮੰਗਵਾਦੇ ਸੀ। ਕੱਪੜਾ ਕੀ ਅਸੈਸਰੀ, ਕਿ ਘਰੇ ਦਾ ਸਮਾਨ ਕਿ ਸਭ ਕੁਛ ਤੇ ਉਹਨਾਂ ਨੇ ਨਾ ਇੰਨੀ ਜ਼ਿਆਦਾ ਐਪ ਤੋਂ ਸ਼ੋਪਿੰਗ ਕੀਤੀ ਇਨੀ ਜਿਆਦਾ ਉਹ ਨੇ ਐਪ ਸ਼ੋਪਿੰਗ ਕੀਤੀ ਨਾ ਫਿਰ ਉਹੀ ਕੰਪਨੀ ਮਤਲਬ ਐਪ ਵਾਲਿਆਂ ਨੇ ਉਹ ਨੂੰ ਇੱਕ ਕ੍ਰੇਡਿਟ ਕਾਰਡ ਦਿੱਤਾ।
ਹ ਉਹ ਦੱਸ ਹਮ
ਕੁਛ ਲਿਮਿਟ ਉਹਨਾਂ ਨੇ ਇੰਨੀ ਕੁ ਜ਼ਿਆਦਾ ਦਿੱ ਨਾ ਕਿ ਤੁਸੀਂ ਇਹਨੂੰ ਯੂਜ ਕਰ ਸਕਦੇ ਹੋ ਮੈਂ ਕਿਹਾ ਦੇਖੋ ਹੋਰ ਕੀ ਚਾਹੀਦਾ ਬੰਦੇ ਨੂੰ ਕੋਈ ਔਖੇ ਟੈਮ ਤੇ ਕੰਮ ਆ ਜਾੇ ਕੋਈ ਚੀਜ਼ ਦੇਖੋ ਵਧੀਆ ਤੇ ਹੈ ਨਾ ਕਿਤੇ ਸਵਾਇਪ ਕਰਨਗੇ ਚਲੋ ਬਾਅਦ ਚ ਉਹਦਾ ਜੋ ਹਿਸਾਬ ਕਿਤਾਬ ਹੋਏਗਾ ਜਿੰਨੀ ਵੀ ਉਹਦੀ ਪੇਮੈਂਟ ਜਿੱਦਾਂ ਦਾ ਵੀ ਬੰਦਾ ਰਹੇਗਾ ਉਹ ਤਾਂ ਚਲੋ ਕਰਦੇ ਹਾਂਜੀ ਓਰਚਨਿਟੀ ਦਿੱਤੀ ਹੈ ਬਿਲਕੁਲ ਬਿਲਕੁਲ ਦੇਖੋ ਇਸ ਕਰਕੇ ਕਸਟਮਰ ਜ਼ਿਆਦਾ ਅੈਕਟ ਹੁੰਦੇ ਨੇ ਉਸ ਚੀਜ਼ ਤੇ ਜਿਵੇਂ ਹੁਣ ਫਰੋਡ ਸਟਮ ਦੇ ਉਤੇ ਚ ਜਾਏ ਬੰਦਾ ਫਿਰਟ ਤਾਂ ਦੇਖੋ ਨਾ ਜਿਵੇਂ ਫਰੋਡ ਦੇ ਨਾਲ ਕੀ ਹੋ ਰਿਹਾ ਆ ਜਿਹੜੀ ਸਹੀ ਐਪਸ ਨੇ ਨਾ ਉਹਨਾਂ ਦਾ ਵੀ ਥੋੜਾ ਜਿਹਾ ਮਤਲਬ ਇਮੇਜ ਡਾਊਨ ਹੋ ਜਾਂਦੀ ਆ ਐਪਸ ਵੀ ਅਸੀਂ ਤਾਂ ਕਹਾਂਗੇ ਨਹੀਂ ਬਾਈ ਐ ਵਾਲਾ ਵੀ ਐਪ ਇੱਦਾਂ ਦਾ ਹੈ ਉਹ ਵੀ ੱਦਾਂ ਦਾ ਹੀ ਹੋਣਾ ਸਾਨ ਤੇ ਨੀ ਨਾ ਪਤਾ ਹੁਣ ਐਪ ਸਹੀ
ਕਿਹੜਾ ਐਪ ਚਾਹੀਏ ਮੇਨ ਤੇ ਬਿਲਕੁਲ ਹ ਕਿਉਂਕਿ ਹਰ ਐਪ ਦੇ ਦੋ ਦੋ ਹੈਗੇ ਨੇ ਹਨਾ ਤੇ ਤਾਂ ਬੰਦਾ ਜ਼ਿਆਦਾ ਕਨਫਿਊਜ ਹੁੰਦਾ
ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਸ ਆਹੀ ਤੇ ਸਾਰਾ ਚੱਕਰ ਪੇ ਤਾਂ ਨਾ ਸਮਝ ਆਉਂਦੀ ਬੰਦਾ ਕਰੇ ਕਿ ਤੇ ਲਵੇ ਕਿ ਕਿਉਂਕਿ ਕਈ ਕਈ ਦੇਖੋ ਸਾਨੂੰ ਨਾ ਮਤਲਬ ਅਸੀਂ ਜਿਵੇਂ ਮੈਂ ਤੁਹੂੰ ਕ ਰਹੀਆਂ ਨਾ ਮਲਬ ਮੇਰੇ ਨਾਲ ਇੱਦਾ ਸੀਸ ਹੋਇਆ ਮੈਂ ਥੋੜੇ ਮਤਲਬ ਕੱਪੜੇ ਦੇ ਮਾਮਲੇ ਚ ਮੈਂ
ਹਾਂਜੀ ਹਰ ਕੋਈ ਇੱਕ ਜਾ ਨਹੀਂ ਹੁੰਦਾ ਸੇਮ ਹੈ ਨਾ ਹਰ ਚੀਜ਼ ਦੇ ਪਲੱਸ ਪੁਆਇੰਟ ਨੇ ਵੀ ਤੇ ਨੈਗੇਟਿਵ ਪੁਆਇੰਟ ਨੇ ਵੀ ਹਾਂਜੀਵੇ ਨਾ
ਦੇ ਲਈ ਨਾ ਐਪ ਔਨਲਾਈਨ ਚੀਜ਼ਾਂ ਬਹੁਤ ਵਧੀਆ ਨੇ ਜਿਵੇਂ ਮਤਲਬ ਖਾਣ ਪੀਣ ਦੇ ਮਾਮਲਿਆਂ ਚ ਲਾ ਲਉ ਕਿਉਂਕਿ ਜਦੋਂ ਜਿਵੇਂ ਸਾਡੇ ਘਰੇ ਕੁਈ ਆ ਜਾਂਦਾ ਆ ਹਨਾ ਹੁਣ ਅਸੀਂ ਉਹਨਾਂ ਨੂੰ ਛੱਡ ਹਾਂਜੀ ਬਿਲਕੁਲ ਬਿਲਕੁਲ ਪੰਜਾਂ ਮਿੰਟ ਚੀਜ਼ ਤੁਹਾਡੇ ਘਰ ਨਾ ਤਾਂ ਅਸੀਂ ਬਾਹਰ ਗਏ ਨਾ ਬਈ ਸਾਡੇ ਜਿਹੜੇ ਰਲੇਟ ਪ ਪਾਏਦੇ ਨੇ ਉਹਨਾਂ ਨੂੰ ਥੋੜਾ ਗੁੱਸਾ ਲੱਗਿਆ ਹਨਾ ਵੀ ਕਈ ਹੁੰਦੇ ਨਾ ਯਾਰ ਮੈਨੂੰ ਛੱਡ ਕੇ ਆਪ ਬਾਹਰ ਚਲੇ ਗਏ ਨੇ ਹੁਣ ਇਹ ਨ ਨਾ ਪਤਾ ਵੀ ਹਾਂਜੀ ਹਾਂਜੀ ਉਹ ਤਾਂ ਗੱਲ ਬਿਲਕੁਲ ਬਿਲਕੁਲ ਚਲੋ ਕੋਈ ਨੀ ਤੁਸੀਂ ਮੈਨੂੰ ਦੱਸਣਾ ਅਗਰ ਤੁਹਾਨੂੰ ਕੋਈ ਅੱਛੀ ਐਪ ਸਾਈਡ ਮਿਲੇਗ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸ਼ੋਰ ਹਾਂਜੀ ਹਾਂਜੀ ਤੁਸੀਂ ਸ਼ੋਪਿੰਗ ਕਰਿਓ ਔਨਲਾਈਨ ਵੀ ਕਰ ਲਿਓ ਥੋਡੀ ਓਫਲਾਈਨ ਵੀ ਕਰ ਲਿਓ ਹੈਨਾ ਕਿਉਂਕਿ ਮੌਸਮ ਸਹੀ ਹੋਏਗਾ ਤੇ ਫੇਰ ਔਫਲਾਈਨ ਵੀ ਚਲੇ ਜਾਇਓ ਹੋਰ ਚਲੋ ਜੀ ਠੀਕ ਏ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕੂ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ